ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਸਰ। ਹੂੰ-ਹੂੰ।
ਹੂੰ।
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਸਰ।
ਹਾਂਜੀ, ਸਰ ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਹੋ?
ਵਧੀਆ ਜੀ, ਤੁਸੀ ਦੱਸੋ?
ਵਧੀਆ ਅਸੀ ਵੀ। ਕੀ ਕਰ ਰਹੇ ਸੀ ਤੁਸੀਂ? ਹੈਲੋ।